ਦੀ ਸਤਿ ਸ੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ ਹੋਹ ਸੁਣਾਓ ਕਿ ਹਾਲ ਚਾਲ ਹੈ।
ਵਧੀਆ-ਵਧੀਆ ਤੁਸੀਂ ਦੱਸੋ ਹੋ ਠੀਕ ਹੋ ਘਰ ਪਰਿਵਾਰ ਸਭ ਠੀਕ
ਹਾਂਜੀ
ਅੱਛਾ ਜੀ ਹੋਰ ਕੀ ਕਰ ਰਹੇ ਸੀ।
ਕੁਛ ਨਹੀਂ ਹੋ ਬੱਚੇ ਆਏ ਦੇ ਸੀ ਟਿਊਸ਼ਨ ਪੜ੍ਹਨ
ਅੱਛਾ ਟਿਊਸ਼ਨ ਕਲਾਸਿਸ ਲੈਂਦੇ ਹੋ ਤੁਸੀਂ
ਹਾਂਜੀ- ਹਾਂਜੀ ਛੋਟੇ ਬੱਚੇ ਟਊਸ਼ਨਸ ਕਰਈਏ।
ਅੱਛਾ -ਅੱਛਾ
ਪਤਾ ਪੇਰੈਂਟਸ ਬਿਨਾਂ ਟਿਊਸ਼ਨਸ ਤੋਂ ਤਾਂ ਰਹਿੰਦੇ ਹੀ ਨਹੀਂ।
ਨਹੀਂ- ਨਹੀਂ ਸਹੀ ਗੱਲ ਹੈ ਅੱਜ ਕਲ ਪੇਰੈਂਟਸ ਕੋਲ ਕੁ ਟਾਈਮ ਨਹੀਂ ਹੁੰਦਾ ਨਾ ਉਸ
ਬਸ ਉਹ ਕਹਿੰਦੇ ਨੇ ਚਲੋ ਬੱ ਅੱਛਾ ਚਲੋ ਦੋ ਘੰਟੇ ਬਾਅਦ ਜਾਏਗਾ ਉ ਕੇ ਅੱਛਾ
ਹਾਂ ਸਹੀ ਗੱਲ ਹੈ- ਸਹੀ ਗੱਲ ਹੈ ਪੜ ਤੇ ਲਏ ਗਾ ਨਾ।
ਅੱਛਾ ਔਰ ਛੋਟੇ ਬੱਚਿਆਂ ਨੂੰ ਹੈਂਡਲ ਕਰਨਾ ਵੀ ਬੜਾ ਔਖਾ ਹੁੰਦਾ।
ਫੜ ਉਹਨਾਂ ਨਾਲ ਤੇ ਬੜਾ ਹੀ ਮੱਥਾ ਖਪਾਈ ਕਰਨੀ ਪੈਂਦੀ ਏ।
ਹਾਂਜੀ
ਇਹੀ ਗੱਲ ਉਹਨਾਂ ਨਾਲ ਤਾਂ ਭੁੱਖ ਤੇ ਛੋਟਿਆਂ ਨੂੰ ਸਮਝਾਣਾ ਹਾਂਜੀ- ਹਾਂਜੀ।
ਹਾਂਜੀ ਪਹਿਲੇ ਤਾਂ ਉਹਨਾਂ ਨੂੰ ਹੱਥ ਫੜ ਕੇ ਹੀ ਕਰਾਉਣਾ ਪੈਂਦਾ ਸਾਰਾ ਕੁਛ ਕਿ ਬੇਟਾ ਇ ਸਰਾਂ ਕਰ। ਕਰੋ ਇਸ ਤਰ੍ਹਾਂ ਕਰੋ ਫਿਰ ਕਹਿੰਦੇ ਉਹਨਾਂ ਨੂੰ ਸਮਝ ਆਂਦੀ ਏ। ਔਰ ਪਤਾ ਕਿ ਮਿਹਨਤ ਐਨੀ ਕਰਾਓ ਤਾਂ ਪੇਰੈਂਟਸ ਦਿੰਦੇ ਕੁਛ ਨਹੀਂ ਹੈਗੇ।
ਹਾਂ ਇਹੀ ਗੱਲ ਹੈ ਨਾ। ਉਹ ਤੇ ਇਹੀ ਸੋਚਦੇ ਨੇ ਕਿ ਚਲੋ ਇੱਕ ਤੇ ਸਾਡਾ ਬੱਚਾ ਗਿਆ ਉਥੋਂ ਪੈਸੇ ਵੀ ਘੱਟ ਭਰਨੇ ਪੈਨ।
ਉਹ ਲੱਭਦੇ ਇਹੀ ਜਗ੍ਹਾ ਕਿ ਜਿੱਥੇ ਘੱਟ ਜਾਣਗੇ ਉ ਉ ਹੀ ਬੈ ਫਾਇਦਾ ਸਾਨੂੰ ਇਹ ਨਹੀਂ ਦੇਖਦੇ ਕਿ ਜਿਹੜਾ ਟੀਚਰ ਪੈਸੇ ਮੰਗ ਰਿਹਾ ਜ਼ਿਆਦਾ ਮਿਹਨਤ ਵੀ ਤੇ ਕਰਾਏਗਾ ਨਾ।
ਮਿਹਨਤ ਵੀ ਕਰਾਏਗਾ ਨਾ।
ਜਿੰਨੇ ਜਿਹੜੇ ਪੇਰੈਂਟਸ ਪੈਸੇ ਲੈਣੇ ਘੱਟ ਉਹਨੇ ਮਿਹਨਤ ਨਹੀਂ ਕਰਾਣੀ ਉਹਨੇ ਬੱਚਿਆਂ ਨੂੰ ਕਹਿਣਾ ਆਉ ਬੱ ਚੋ ਖੇਲੋ ਆਪਣੇ ਮਸਤੀ ਕਰੋ ਅਤੇ ਜਾਓ। ਹਾਂਜੀ- ਹਾਂਜੀ -ਹਾਂਜੀ ਪਰ ਮਾਂ ਬਾਪ ਘੱਟ ਪੈਸੇ ਫੀਸ ਹੀ ਲੱਭਦੇ ਨੇ। ਅਤੇ ਭੇਜਦੇ ਵੀ ਉਥੇ ਨੇ ਬੱਚਾ ਬੇਸ਼ੱਕ ਨਾ ਪੜ੍ਹ ਕੇ ਆਏ। ਸਾਡਾ ਹੈ।
ਡੇ ਰਿਜ਼ਲਟ ਪਤਾ ਦੱਸਦਾ ਨਾ।
ਬਸ ਉਹ ਉਹ ਤਾਂ ਫਿਰ ਸਕੂਲ ਦੀ ਟੀਚਰਸ ਨੂੰ ਆਪਣਾ ਰਿਜ਼ਲਟ ਅੱਛਾ ਕਰਨ ਲਈ ਖੁਦ ਬ ਬੱਚੇ ਦੀ ਹੈਲਪ ਕਰਨੀ ਪੈਂਦੀ ਨਾ ਬੱਚਾ ਆਪਣੇ ਤੇ ਡਿਪੈਂਡ ਨਹੀਂ ਨਾ ਰਹਿੰਦਾ ਉਹ ਤਾ ਟੀਚਰ ਟੀਚਰ ਤੇ ਫਿਰ ਆ ਜਾ ਕੇ ਡਿਪੈਂਡ ਹੋ ਜਾਂਦਾ ਫਿਰ ਟੀਚਰ ਨੂੰ ਆਪਣਾ ਹੁੰ ਦਾ ਕਿ ਮੈਂ ਆਪਣਾ ਰਿਜ਼ਲਟ ਅੱਛਾ ਲਿਆਣਾ।
ਸਹੀ ਗੱਲ ਹੈ। ਆਏ ਤੇ
ਇਹ ਚੀਜ਼ ਹੈ ਨਾ ਟਟੋਰੀਅਲ ਵਾਲਿਆਂ ਨੂੰ ਫੀਸਾਂ ਭਰ ਲੈਣਗੇ ਕੀ ਕਹਿਣਗੇ ਅਸੀਂ ਜਿੰਨੀ ਫੀਸ ਤਾਂ ਹੈਗੀ ਉਹ ਨਹੀਂ ਦੇਣੀ ਹੈ ਲੇਕਿਨ ਟੀਚਰਸ ਨੂੰ। ਟੀਚਰ ਨੇ ਅਗਰ ਅੱਠ ਸੌ ਮੰਗ ਰਿਹਾ ਨਾ ਪਹਿਲੇ ਤਾਂ ਉਹਦੇ ਨਾਲ ਬਹਿਸਣ ਕਰਨਗੀਆਂ ਕਿ ਨਹੀਂ। ਛੇ ਸੌ। ਲੈ ਲਓ ਪੰਜ ਸੌ ਲੈ ਲਓ। ਚਾਰ ਸੌ ਲੈ ਲਓ ਇਸ ਤ ਜਿੱਥੇ ਅੜੀ ਅੜ ਗਈ ਤੇ ਉੱਥੇ ਹੁ।
ਪੇਰੈਂਟਸ ਨੂੰ ਲੱਭਦਾ ਅੱਛਾ ਪੜ੍ਹਾਉਂਦੇ ਨੇ ਉੱਥੇ ਪੜਾਉਣਾ ਚਾਹੀਦਾ ਹੈ।
ਬੱਚੇ ਨੂੰ ਨਾ ਪੜ੍ਹਾਉਣਾ ਬੜਾ ਮੁਸ਼ਕਿਲ ਹੈ ਲੇਕ ਲੇਕਿਨ ਮੈਂ ਜਿੱਥੋਂ ਤੱਕ ਸੋਚਦੀ ਹਾਂ ਨਾ ਛੋਟੇ ਛੋਟੇ ਬੱਚਿਆਂ ਨੂੰ ਨਾ ਪੇਰੈਂਟਸ ਨੂੰ ਖੁਦ ਹੈਂਡਲ ਕਰਨਾ ਚਾਹੀਦਾ।
ਬਿਲਕੁਲ ਪਤਾ ਹੀ ਤਾਂ ਲੱਗਦਾ ਹੈ ਹਾਂ। ਬਿਲਕੁਲ ਬਿਲਕੁਲ ਉਹ ਅੱਜ ਕਲ ਦੀਆਂ ਤੇ ਮਾਵਾਂ ਜੰਮਦੇ ਬੱਚਿਆਂ ਨੂੰ। ਸਕੂਲ ਪਾਉਣਦਿਆਂ ਕਰਦੀਆਂ ਨੇ ਤੇ ਆਪਣੀ ਜਾਨ ਛੱਡਦੇ ਪਰ ਇਹੀ। ਹਨ ਨਾ ਕਿ ਆਪਤਾ ਬੱਚਿਆਂ ਨੂੰ ਬਚਪਨ ਬਿਤਾ ਲੈਂਦਾਦਾਣਾ ਚਾਹੀਦਾ।
ਜਿਸ ਤਰ੍ਹਾਂ ਦੀ ਅਸੀਂ ਉਹਨਾਂ ਨੂੰ ਹੈਬਿਟ ਕਰਦਾਂਗੇ ਨਾ ਜੇ ਅਸੀਂ ਬੱਚੇ ਨੂੰ ਆਪਣੇ ਦੇ ਬੱਚਾ ਸਾਡੇ ਤੇ ਡਿਪੈਂਡ ਹੋਏਗਾ ਤੇ ਜਾਂ ਟਿਊ ਤੇ ਸੁੱਟਿਆ ਤੇ ਉਹਦੇ ਤੇ ਹੀ ਰਹਿਣਾ ਨਿਰਭਰ। ਉਹਨੇ ਕਿਸੇ ਲਈ ਹੋਰ ਜਾਣਾ ਹੀ ਨਹੀਂ ਹੈ ਉਹਨੇ ਕਹਿਣਾ ਨਹੀਂ ਮੰਮਾ ਆਪ ਗਲਤ ਕਰ ਰਹੇ ਹੋ। ਮੇਰੀ ਮੈਮ ਨੇ ਮੁਝੇ ਐਸੇ ਕਰਾਇਆ ਤਾਂ ਵਹੀ ਸਹੀ ਹੈ।
ਸਹੀ ਹੈ ਸਹੀ ਗੱਲ ਹੈ।
ਹਾਂ।
ਇਹ ਤੇ ਸਾਨੂੰ ਕੁ ਦੀ ਸਮੇ ਰਣ ਸੀ। ਹੈ ਕਿ ਅਸੀਂ ਸੋਚ ਸਮਝ ਕੇ ਕਿਸੇ ਅੱਛੇ ਟਿਊਸ਼ਨ ਤੇ ਪਾਈਏ ਜਿਹੜਾ ਅੱਛਾ ਪੜ੍ਹਾਏ ਸਨ।
ਹਾਂਜੀ ਹਾਂਜੀ ਲੇਕਿਨ ਮੈਂ ਇੱਕ ਚੀਜ਼ ਵੇਖੀ ਜਿੱ ਇੱਥੇ ਪੇਰੈਂਟਸ ਇੱਕ ਵਾਰੀ ਹੋ ਗਏ ਨਾ ਬਈ ਇਸ ਟੀਚਰ ਕੋਲ ਜਾਣਾ ਚਾਹੇ ਉਹ ਚਾਰ ਸੌ ਰੁਪਇਆ ਲੈ ਰਹੀ ਹੈ ਤੇ ਨਹੀਂ ਪੜ੍ਹਾ ਰਹੀ ਕਿਨ ਉਹਨਾਂ ਨੇ ਜੋ ਮਰਜ਼ੀ ਹੋ ਜਾਵੇ ਪੜ੍ਹਾਉਣਾ ਬੱਚਾ ਉੱਥੇ ਹੀ ਆਪਣਾ। ਪਰ ਜਿਹੜਾ ਉਹ ਕਹਿ ਰਿਹਾ ਕਿ ਮੈਂ ਤੁਹਾਡੇ ਬੱਚੇ ਦੀ ਗਰੰਟੀ ਲਾਵਾਂਗੀ ਮੈਂ ਤੁਹਾਡੇ ਬੱਚੇ ਦਾ ਰਿਜ਼ਲਟ ਨਾਈਨਟੀ ਪਰਸੈਂਟ ਦਾ ਆਾਂ ਗ ਉਹਦੇ ਕੋਲ ਨਹੀਂ ਛੋੜਨਾ ਉਹਨਾਂ ਨੂੰ। ਕਿਉਂਕਿ ਉਹਨੇ ਪੈਸੇ ਜ਼ਿਆਦਾ ਲੈਣੇ ਹੈ। ਤੁਸੀਂ ਟੀਚਰ ਨੇ ਪੈਸੇ ਕੱਟ ਲੈਣੇ ਆ ਉਹਨੇ ਸਿਰਫ਼ ਕੱਟ ਵਾਲੇ ਕੋਲ ਜਾਣਾ। ਬੱਚੇ ਦਾ ਬੇਸ ਨਹੀਂ ਦੇਖਣਾ ਘੱਟ ਵਾਲੇ ਕੋਲ ਜਾਣਾ। ਹਾ।
ਪਰ ਐਵੇ ਨ ਹੁੰਦਾ ਨਾ ਅਸੀਂ ਤੇ ਆਪਣਾ ਬੱਚਾ ਪੜ੍ਹਾਉਣਾ ਭਾਵੇਂ ਹੁਣ ਥੋੜ੍ਹਾ ਮਹਿੰਗਾ ਵੀ ਪੜ੍ਹਾਉਣਾ ਤੇ ਫ ਮਹਿੰਗੇ ਸਸਤੇ ਨੂੰ ਕੀ ਦੇਖਣਾ। ਹਨਾ ਫਿਰ ਮਹਿੰਗੇ ਸਸਤੇ ਨੂੰ ਕੀ ਦੇਖਣਾ ਫਿਰ ਬੰਦਾ
ਬਟ ਪੇਰੈਂਟਸ ਨੂੰ ਪੇਰੈਂਟਸ ਨੂੰ ਇਸ ਚੀਜ਼ ਦੀ ਵੀ ਕੇਅਰ ਕਰਨੀ ਚਾਹੀਦੀ ਹੈ ਕਿ ਜੇ ਮੈਂ ਟਿਊਸ਼ਨ ਤੇ ਬੱਚਾ ਛੱਡਿਆ ਘਰ ਆ ਕੇ ਮੈਂ ਉਹਦੀਆਂ ਕਾਪ ਤੇ ਐ ਚੈਕ ਕਰਾ। ਟੀਚਰ ਨੇ ਕਰਾਏਆ ਕੀ ਏ ਏਨੇ ਕੀ ਪੜਾਏਆ ਤੂਸੀ ਪੁੱਛੋ ਤੇ ਸਈ ਅਪਨੇ ਬੱਚੇ ਨੂੰ।
ਜਿੰਮੇਵਾਰੀ ਬਾਨਦੀ ਬਾਨਦੀ ਏ
ਬਟ ਨਈ ਨਾ ਪੇਰੈਂਟਸ ਇਸ ਚੀਜ਼ ਨੂੰ ਕੈਂਦੇ ਨੇ ਕਿ ਮੈਂ ਟਿਊਸ਼ਨਸ ਛੱਡਤੈ ਮੇਰੀ ਜ਼ਿੰਮੇਵਾਰੀ ਖਤਮ। ਏਸ ਤਰਾਂ ਈ ਓਨਾਂ ਨੇ ਬੈਗ ਚੁੱਕਨੈ ਦੂਸਰੇ ਦਿਨ ਸਕੂਲ ਚਲੇ ਜਾਨ
ਹਾਂ ਫੇਰ ਓਵੇਂ ਦਾ ਓਵੇਂ ਈ ਟਊਸ਼ਨ ਹਾਂ
ਪੇਰੈਂਟਸ ਪੁੱਛਦੇ ਹੀ ਨਹੀਂ।
ਹਮ ਉਹ ਜਾਤੀ ਕ ਪੇਰੈਂਟਸ ਨੇ। ਕਰਨਗੇ ਨਾ ਆਪਣਾ ਇਨਵੋਲਮੈਂਟ ਦੇਣਗੇ ਤਾਂ ਕਿ ਬੱਚੇ ਨਹੀਂ ਪੜ੍ਹ ਸਕਦੇ
ਹਾਂਜੀ ਬੱਚੇ ਦਾ ਧਿਆਨ ਮਾਂ ਬਾਪ ਹੀ
ਹਾਂ ਬਿਲਕੁਲ ਬਿਲਕੁਲ ਫਿਰ ਤੇ ਸਾਨੂੰ ਚਾਹੀਦਾ ਕਿ ਅੱਛੇ ਟੀਚਰ ਕੋਲ ਪੜ੍ਹਾਈਏ ਤੇ ਜਿਹੜਾ ਸਾਡੇ ਬੱਚਿਆਂ ਦਾ ਫਿਊਚਰ ਕਿਉਂਕਿ ਦੇਖੋ ਸੌ ਪੰਜਾਹ ਨੂੰ ਨੀ ਦੇਖ ਉਦਾ ਬੰਦਾ ਆਪਣੇ ਬੱਚੇ ਦੇ ਫਿਊਚਰ ਦੇਖਦਾ ਅਗਰ ਤੁਸੀਂ ਲਗਾ ਹੀ ਰਹੇ ਹੋ ਕਿਸੇ ਅੱਛੀ ਜਗਾ ਟਿਊਸ਼ਨ ਲਵਾਓ ਤਾਂ ਕਿ ਬੱਚਾ ਅੱਛਾ ਪੜ੍ਹ ਸਕੇ ਇਹ ਨਹੀਂ ਕਿ ਗੱਲਾਂ ਮਾਰ ਕੇ ਆ ਜਾਏ ਜਾਂ ਕੁਛ ਐਵੇਂ ਟਾਈਮ ਪਾਸ ਕਰਕੇ ਆ ਜਾਏ ਟੀਚਰ ਨੇ ਪੜ੍ਹਾਇਆ ਨੀ ਅੱਛਾ, ਉਹ ਚੀਜ਼ ਗਲਤ ਹੈ।
ਹਾਂਜੀ, ਜਿਸ ਮੈਂ ਟਿਊਸ਼ਨ ਪੜਾਨੀ ਆ ਨਾ ਤੇ ਮੇਰੇ ਮਨ ਚ ਹੁੰਦਾ ਕਿ ਨਹੀਂ ਜੇ ਮੈਂ ਮਿਹਨਤ ਕਾਰਕੇ ਪੈਸਾ ਲੈਣਾ ਤੇ ਜੇੜੇ ਮਾਂ ਬਾਪ ਨੇ ਮੈਨੂੰ ਪੈਸਾ ਦੇਨਾ ਓ ਵੀ ਤੇ ਵਿਚਾਰੇ ਮਿਹਨਤ ਕਰਦੇ ਹੈ ਨਾ ਕਿ ਮੈਂ ਓਨਾਂ ਓਨਾਂ ਕੋਲ ਜੋ ਪੈਸੇ ਲੈ ਰੀ ਆਂ ਮੈਂ ਉਸ ਉਸ ਤਰਾਂ ਦਾ ਓਨਾਂ ਨੂੰ ਰਿਜ਼ਲਟ ਵੀ ਦਿਖਾਵਾਂ।
ਰਿਜ਼ਲਟ ਵੀ ਦਵਾਂ।
ਮੈਂ ਖਾਲੀ ਪੈਸੇ ਈ ਥੋੜੀ ਨਾ ਲੈਨੇ ਕਿ ਚੱਲ ਮੇਰੇ ਕੋ ਆ ਰਿਹਾ ਦੋਸਤ ਚਾਰ ਸੌ ਦਾ ਬੱਚਾ ਆ ਰਿਹਾ ਲੈਲਾ ਇਕ ਪਿੱਛੇ ਸਪੇਰਨ ਫਿਲਰ ਆ ਲੈ ਲਾ ਤੇ ਫਿਰ ਮੈਂ ਤਾਂ ਜੇ ਓਨਾਂ ਨੂੰ ਬੱਚੇ ਨੂੰ ਕੁਛ ਆਏਗਾ ਈ ਨੀ ਤੇ ਮੇਰੇ ਪੈਸੇ ਲੈਨ ਦਾ ਚਾਰ ਸੌ ਲੈਨ ਦਾ ਕੀ ਫਾਇਦਾ
ਕੀ ਫਾਇਦਾ ਹਾਂ ਜਦ ਅਸੀ ਢੰਗ ਨਾਲ ਪੜਾਨਾ ਨੀ ਓ ਤੇ ਸਾਨੂੰ ਪਤਾ ਕਈ ਨਾ ਅਸੀਂ ਕੀ ਪੜਾ ਰੇ ਆਂ, ਕਿਵੇਂ ਪੜਾ ਰੇ ਆਂ ਸਾਨੂੰ ਆਪ ਨੂੰ ਈ ਸਮਝ ਆਉਂਦੀ ਏ ਹੇਨਾ ਤੇ ਉਸ ਹਿਸਾਬ ਪਤਾ ਨਹੀਂ ਪੇਮੈਂਟ ਲੋ ਹਿਸਾਬ ਨਾਲ ਹੀ ਸਾਰੇ ਕੰਮ ਕਰੋ ਨਾ।
ਹਾਂਜੀ।
ਬੰਦਾ ਸੋਚ ਸਮਜ ਕੇ ਓ ਕਰੇ ਨਾ।
ਜੀ, ਜੀ।
ਕਿਉਂਕਿ ਦੇਖੋ ਅੱਜ ਅਸੀਂ ਅਗਰ ਕਿਸੇ ਦੇ ਬੱਚੇ ਨਾਲ ਗਲਤ ਕਰਾਂਗੇ ਅਗੋ ਸਾਡੇ ਬੱਚੇ ਦਾ ਵੀ ਤਾਂ ਫਿਊਚਰ ਹੈ ਨਾ।
ਬਿਲਕੁਲ।
ਹਾਂ ਅਪਣੇ ਬੱਚੇ ਦਾ ਫਿਊਚਰ ਸੋਚ ਕੇ, ਫਿਰ ਬੱਚਾ ਓ ਕਰੋ ਕਿਸ ਅੱਛੇ ਦਿਨ ਆਣ ਕਿ ਅੱਜ ਅਸੀਂ ਗਲਤ ਕਾਰ ਰੇ ਆਂ ਤੇ ਕੱਲ ਨੂੰ ਸਾਡੇ ਨਾਲ ਵੀ ਹੋ ਸਕਦਾ ਇਸ ਕਾਰਕੇ ਹਾਂ
ਟਾਈਮ ਟੂ ਟਾਈਮ ਬੰਦਾ ਓ ਕਰੇ
ਹਾਂਜੀ।
ਕੁਛ ਪੇਰੈਂਟਸ ਨੂੰ ਵੀ ਚਾਹੀਦਾ ਕਿ ਆਪ ਟਾਈਮ ਦੇਨ ਬੱਚੇ ਨੂੰ ਉਦੇ ਹੋਮਵਰਕ ਚੈਕ ਕਰਨ, ਓਨੂੰ ਕਰਵਾਨ ਹੂ ਕਿਉਂਕਿ ਤੱਤੀ ਕੱਲ ਬੇਸ ਸੀ ਬੱਚੇ ਤਾਂ ਅੱਛਾ ਬੇਸ ਈ ਤਾਂਈ ਬੰਦਾ ਜਾਦ ਤਕਨ ਪੇਰੈਂਟਸ ਨਾ ਕਵਰ ਕਰਨ। ਅੱਛਾ ਬੇਸ ਤਾਂਈ ਬੰਦਾ ਖਾਲੀ ਮੈੜਮਾਂ ਦੇ ਸਿਰ ਤੇ ਥੋੜੀ ਬਨਦ।
ਬਸ ਮੈਂ ਤੇ ਪੜ੍ਹਾਉਂਦੀ ਹਾਂ ਤੇ ਫਿਰ ਮੈ ਤਾਂ ਹਿਲਦੀ ਨਹੀਂ ਹੈ। ਚਾਹ ਦਾ ਕੱਪ ਬਣਾ ਕੇ ਆਪਣੇ ਕੋਲ ਰੱਖ ਰੱਖ ਲੈਂਦੀ ਹਾਂ ਅਤੇ ਬੱਚਿਆਂ ਨੂੰ ਪੜ੍ਹਾਉਣਾ ਤੇ ਫਿਰ ਮੈਂ ਤਾਂ ਛੇ ਵਜੇ ਤੱਕ ਚਾਰ ਤੋਂ ਛੇ ਟਾਈਮ ਰੱਖੇ ਦਾ ਛੇ ਸਾਢੇ ਛੇ ਵੀੇ ਚੱਲ ਛੁੱਟੀ ਦਾ ਟਾਈਮ ਹੋ ਜਾਂਦਾ ਲੇਕਿਨ ਮੈਂ ਦੋ ਇਕ ਘੰਟੇ ਡਨ ਹੈ ਬੱਚਿਆਂ ਦੇ ਕੋਲੋਂ ਪਿੱਛੇ ਨਹੀਂ ਜਾਣਾ ਉਹਨਾਂ ਦਾ ਪੂਰਾ ਕੰਮ ਕਰਾ ਕੇ ਫਿਰ ਜਾਣ ਦੇਣਾ ਸਗੋਂ ਮੇਰੇ
ਆਪਣੇ ਘਰ ਦੇ ਕੰਮ ਕਰਨਗੀਆਂ ਨਾਲ ਉਹਨੂੰ ਹੋਮਵਰਕ ਟੂ ਹੋਮਵਰਕ ਕਰ ਮੈਂ ਇਹ ਕੰਮ ਕਰਕੇ ਆ ਰਹੀ ਹੂ
ਹਾਂ ਇਹੀ ਗਲਤ ਹੁੰਦਾ ਨਾ ਤਾਂ ਹੀ ਤਾਂ ਉਹ ਘੱਟ ਪੈਸੇ ਲੈਂਦੀਆਂ ਨੇ ਤਾਂ ਈ ਤੇ ਘੱਟ ਪੈਸੇ ਲੈਂਦੀਆਂ ਨੇ ਓ
ਹੂ, ਹੂ, ਹੂ। ਏ ਚੀਜ ਤੇ ਗਲਤ ਏ ਏਸੀ ਕਾਰਕੇ ਤੇ ਕੈਰੀ ਆਂ ਕਿ ਆੱਜ ਅਸੀ ਅਪ ਕਿਸੇ ਹੋਰ ਦੇ ਬੱਚੇਆਂ ਨਾਲ ਐਵੇਂ ਕਰਾਂਗੇ, ਤੇ ਕਾਲ ਨੂੰ ਸਾਡਾ ਬੱਚਾ ਵੀ ਤੇ ਕਿਤੇ ਪੜਨ ਜਾਏਗਾ ਕਿਉਂਕਿ ਮੈਕਸੀਮਮ ਤੂਸੀ ਦੇਖੇਆ ਹੋਨਾ, ਕਿ ਅਪਨਾ ਬੱਚਾ ਅਗਰ ਤੂਸੀ ਟਵੀਸ਼ਨ ਪੜਾ ਰੇ ਓ ਤੇ ਤੂਆਡਾ ਅਪਨਾ ਬੱਚਾ ਤੂਆਡੇ ਕੋਲ ਨੀ ਪੜੇਗਾ ਓ ਬਾਰ ਦੀ ਟੀਚਰ ਕੋਲ ਈ ਪੜੇਗਾ ਜਾਦਾਤਰ ਏਈ ਹੁੰਦੈ। ਹੇਨਾ, ਤੇ ਆੱਜ ਤੂਸੀ ਓਦੇ ਨਾਲ ਗਲਤ ਕਾਰ ਰੇ ਓ ਕਿਸੀ ਬ ਬੱਚੇ ਨਾਲ ਕਾਲ ਨੂੰ ਤੁਆਡੀ, ਤੁਹਾਡੇ ਬੱਚੇ ਨਾਲ ਵੀ ਤੇ ਏਈ ਹੋ ਰੇਆ ਹੋਏਗਾ।
ਹਾਂ, ਹਾਂ ਦੇਖੋ ਆਜ ਕਲ, ਅਜ ਕਲ ਮੋਸਟਲੀ ਪੇਰੈਂਟਸ ਪੜੇ ਲਿੱਖੇ ਨੇ, ਕੋਈ ਹੋਏਗਾ ਜੇੜਾ ਨਈ ਹੈ, ਲੇਕਿਨ ਆਪ ਅਪਨੇ ਖੁਦ ਦੇ ਬੱਚੇ ਨੂੰ ਹੈਂਡਲ ਨੀ ਕਾਰ ਪਾਂਦੇ, ਕਿਉਂਕਿ ਓ ਮਾਵਾਂ ਲਾਡ ਪੇਆਰ ਵੇਖਦੀ ਐ, ਓ ਲਾੜ ਪੇਆ ਨਾਲ ਬੱਚਾ ਪੜਦਾ ਨਈ, ਜਿਸ ਦੇ ਕਾਰਨ ਓਨਾਂ ਨੂੰ ਟਿਊਸ਼ਨ ਭੇਜਨਾ ਪੈਦਾ
ਭੇਜਣਾ ਪੈਂਦਾ ਬਿਲਕੁਲ ਬਿਲਕੁਲ ਸਹੀ ਗੱਲ ਹੈ।
ਹਮ ਸਾਡੀ ਤਾਂ ਇਹੀ ਹੈ ਕਿ ਅਸੀਂ ਜੇ ਬ ਬੱਚੇ ਟਿਊਸ਼ਨ ਪੜ੍ਹਾ ਰਹੇ ਹਾਂ ਅਤੇ ਆਪਣਾ ਅਸੀਂ ਬੈਸਟ ਹੀ ਦੇਈਏ ਤਾਂ ਕਿ ਘਰ ਨੂੰ ਬੱਚਾ ਪੜ੍ਹ ਕੇ ਜਾਾਹੇ ਅਤੇ ਪੇਰੈਂਟਸ
ਹਾਂ ਬਿਲਕੁਲ ਨਾਮ ਤਾਂ ਸਾਡਾ ਹੀ ਹੋਏਗਾ ਨਾ ਕਿ ਅ ਅੱਜ ਮੈਡਮ ਕੋਲੋਂ ਪੜ੍ਹ ਕੇ ਗਿਆ ਤੇ ਉਹਨੇ ਬੜਾ ਅੱਛਾ ਪੇਪਰ ਦਿੱਤਾ ਬੜੇ ਅੱਛਾ ਰਿਜ਼ਲਟ ਉਹ ਚਾਰ ਬੱਚੇ ਹੋਰ ਲੈ ਕੇ ਆਏਗਾ।
ਬਿਲਕੁਲ ਜੀ ਬਿਲਕੁਲ ਇਹੀ ਸਾਡੇ ਅਤੇ ਮਿਹਨਤ ਇਹੀ ਹੈ ਕਿ ਬੱਚੇ ਅੱਛੇ ਨਿਕਲਣ ਅਤੇ ਪੇਰੈਂਟਸ ਅੱਗੋਂ ਦੋ ਬੱਚੇ ਹੋਰ ਵੀ ਕਹਿਣ ਕਿ ਫਲਾਣੇ ਟੀਚਰ ਕੋਲ ਛੱਡ ਕੇ ਆਓ ਤੁਸੀਂ ਸਾਡੇ ਬੱਚੇ ਦਾ ਰਿਜ਼ਲਟ ਅੱਛਾ ਸੀਗਾ।
ਨਾਮ ਬਣਦਾ। ਐਵੇਂ ਥੋੜ ਨਾ ਬਣਦਾ। ਅੱਛਾ ਪੜ੍ਹਾਓਗੇ ਅੱਛਾ ਕਰੋਗੇ ਨਾਮ ਬਣੇਗਾ।
ਹਾਂਜੀ।
ਸਾਨੂੰ ਧਿਆਨ ਰੱਖਣਾ ਚਾਹੀਦਾ ਕਿ ਕੱਲ ਨੂੰ ਸਾ ਸਾਡੇ ਨਾਲ ਵੀ ਇਹੀ ਅਸੀ ਚੀਜ਼ ਨਾ ਹੋਵੇ ਇਸ ਕਰਕੇ ਅਸੀਂ ਅੱਛਾ ਪੜ੍ਹਾਈਏ ਬੱਚੇ ਨੂੰ ਕਿਉਂਕਿ ਇੱਕ ਵਾਰੀ ਬੱਚਾ ਪੜ੍ਹ ਕੇ ਜਾਏਗਾ ਅੱਛੇ ਰਿਜ਼ਲਟ ਟਣਗੇ ਤੇ ਅੱਛਾ ਹੀ ਰਿਸਪੋਂਸ ਮਿਲੇਗਾ ਸਾਨੂੰ ਹੀ ਅੱਛਾ ਨਾਮ ਹੋਏਗਾ।
ਬਸ ਉਹੀ ਤਾਂ ਗੱਲ
ਹਾਂ ਇਹ ਹੀ ਹੈ ਚਲੋ। ਪੇਰੈਂਟਸ ਅੱਗੇ ਵੀ ਇਹੀ ਰਿਕੁਸਟ ਕਿ ਆਪਣੇ ਬੱਚਿਆਂ ਨੂੰ ਆਪ ਥੋੜਾ ਟਾਈਮ ਦੋ। ਉਹਨਾਂ ਨੂੰ ਦੇਖੋ।
ਹਾਂਜੀ ਤੁਹਾਡੇ ਨਾਲ ਗੱਲ ਕਰਕੇ ਬੜਾ ਅੱਛਾ ਲੱਗਿਆ। ਕੋਈ ਬੱਚੇ ਹੋ ਪੁੱਛਣਗੇ ਤਾਂ ਤੁਸੀਂ ਮੇਰਾ ਐਡਰੈਸ ਜ਼ਰੂਰ ਦੇਣਾ ਉਹਨਾਂ ਨੂੰ
ਹਾਂ ਬਿਲਕੁਲ ਜੀ ਡੋਂਟ ਵਰੀ ਜ਼ਰੂਰ ਜ਼ਰੂਰ ਹਾਂਜੀ ਸਤਿ ਸ਼੍ਰੀ
ਓਕੇ ਸਤਿ ਸ਼੍ਰੀ ਅਕਾਲ ਜੀ।